ਸਤਿ ਸ਼੍ਰੀ ਅਕਾਲ।
ਹੈਲੋ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
ਵਧੀਆ ਜੀ, ਤੁਸੀਂ ਦੱਸੋ?
ਮੈਂ ਵੀ ਵਧੀਆ।
ਹੋਰ ਕੀ ਕਰਦੇ ਔ?
ਬਸ ਤੁਹਾਡੇ ਨਾਲ ਗੱਲ। ਟਰ ਰਹੇ ਆ,
ਅੱਛਾ ਠੀਕ।
ਤੁਸੀਂ ਦੱਸੋ?
ਹੋਰ ਦੱਸੋ? ਬਸ ਵਧੀਆ।
ਅੱਛਾ ਜੀ, ਅ ਅੱਛਾ ਤੁਸੀਂ ਮੈਨੂੰ ਇਹ ਦੱਸੋ, ਤਾਂ ਨੂੰ ਅ, ਅਹ ਤੁਸੀਂ ਕਿੱਥੇ ਰਹਿਣਾ ਪਸੰਦ ਕਰਦੇ ਜੇ ਤੁਹਾਨੂੰ ਕੋਈ, ਮੌਕਾ ਦਵੇ ਤੁਸੀਂ ਪਿੰਡ ਪਿੰਡਾਂ 'ਚ ਰਹਿਣਾ ਪਸੰਦ ਕਰੋਗੇ ਜਾਂ ਸ਼ਹਿਰਾਂ 'ਚ?
ਸ਼ਹਿਰਾਂ 'ਚ
ਅੱਛਾ, ਤੁਹਾਨੂੰ ਸ਼ਹਿਰ ਆ ਤਾਂ ਮਤਲਬ ਕਿ ਤੁਸੀਂ ਸ਼ਹਿਰ 'ਚ ਰਹਿਣਾ ਪਸੰਦ ਕਰਦੇ ਆਂ? ਤੁਹਾਨੂੰ ੳਥ ਉੱਥੇ ਦੀ ਕਿਹੜੀ ਚੀਜ਼ ਜਿਆਦਾ ਉਹ? ਉਹ ਖਿੱਚਦੀ ਆ ਵੀ ਸ਼ਹਿਰ 'ਚ ਹੀ ਰਹਿਣਾ ਮੈਂ
ਸ਼ਹਿਰਾਂ ਚ ਘੁੰਮਣ ਨੂੰ ਵਧੀਆ ਜਗ੍ਹਾ ਹੁੰਦੀ ਆ ਹਨਾ, ਬੰਦਾ ਕਿੱਧਰ ਹੀ ਘੁੰਮ ਸਕਦਾ ਗਾ ਪਿੰਡ ਚ ਕਿੱਥੇ ਘੁੰਮੇ ਕੋਈ ਪਾਰਕ ਨਹੀਂ ਹੁੰਦਾ ਗਾ, ਕੋਈ ਝੂਲਾ ਨਹੀਂ ਹੁੰਦਾ ਗਾ।
ਹੂ, ਇਹ ਤਾਂ ਹੈ ਪਰ ਨਹੀਂ ਪਿੰਡਾਂ 'ਚ ਪਾਰਕ ਤਾਂ ਹੁੰਦੀਆਂ ਆ, ਮੈਂ ਕਾਫ਼ੀ ਦੇਖੀਆਂ।
ਪਰ ਕਿਤੇ-ਕਿਤੇ, ਇਹ ਵੀ ਸਾਰੇ ਪਿੰਡਾਂ 'ਚ ਨੀ ਹੁੰਦੇ। ਗਿਆ
ਅੱਛਾ ਜੀ, ਤੁਹਾਡੇ ਪਿੰਡ 'ਚ ਮੈਨੂੰ ਲੱਗਦਾ ਹੈ ਨੀ
ਨਹੀਂ ਹੈਨੀ
ਚਲੋ ਕੋਈ ਨਾ, ਹਾਂ, ਵੈਸੇ ਇਨਾ ਐ ਸ਼ਹਿਰਾਂ 'ਚ ਘੁੰਮਣ-ਫਿਰਨ ਦੀ ਮੌਜ ਆ ਪੂਰੀ। ਆਹੀ ਆ, ਸਮਾਨ ਮਿਲਾਵਟਾਂ ਨਾਲ ਮਿਲ ਵਧੀਆ ਹਾਂਜੀ
ਹੋਰ, ਹੋਰ ਵਧੀਆ ਜੀ
ਇੱਕ ਐਵੇਂ ਆ ਨਾ ਸ਼ਹਿਰਾਂ 'ਚ ਕਿਵੇਂ ਦੇ ਕੱਪੜੇ, ਆਪਾਂ ਕੀ, ਲੋਅਰ, ਟੀ-ਸ਼ਰਟ ਪਾ ਲਈਏ, ਜੀਨ, ਟੌਪ ਪਾ ਲਈਏ, ਕੁਝ ਕਹਿੰਦੇ ਨੀ? ਪਿੰਡਾਂ 'ਚ ਨੀ ਪਾਉਣ ਦਿੰਦੇ ਗੇ
ਇਹ ਵੀ ਵੈਸੇ ਕਿਸੇ ਕਿਸੇ ਪਿੰਡ 'ਚ ਆ ਮੈਂ ਸਾਰੇ ਸਾਰਿਆਂ ਚ ਨਹੀਂ ਏਦਾਂ ਹੁੰਦਾ ਮੇਲਾ ਤਾਂ
ਨਹੀਂ ਹੈਗਾ ਪਹਿਲਾਂ ਹੁੰਦਾ ਸੀ ਹੁਣ ਨੀ ਇੰਨਾ ਜਲ ਲੇਕਿਨ ਫਿਰ ਵੀ ਕਿਸੇ ਕਿਸੇ ਘਰਾਂ ਚ ਹੈਗਾ ਗਾ
ਹਾਂ ਕਿਸੇ ਕਿਸੇ ਚ ਹੈਗਾ ਬਟ ਜਿੰਨੇ ਕੁ ਪਿੰਡ ਮੈਂ ਦੇਖੇ ਅੱਜ ਕੱਲ ਤਾਂ ਮੈਂ ਦੇਖਿਆ ਪਿੰਡ ਜਿਆਦਾ ਮੋਡਰਨ ਹੋਏ ਆ ਪਿੰਡਾਂ ਦੇ ਲੋਕ ਜਿੱਦਾਂ ਬਾਹਰ ਜਾਈ ਜਾ ਰਹੇ ਹਨ ਪਿੰਡਾਂ ਦੇ ਲੋਕ ਤਾਂ ਉਹ ਹੁਣ ਉਸ ਹਿਸਾਬ ਨਾਲ ਹੀ ਰਹਿੰਦੇ ਆ ਜਿਹੜੇ ਉੱਥੋਂ ਆਉਂਦੇ ਆ ਜਾਂ ਉਹਨਾਂ ਦੇ ਰਿਸ਼ਤੇਦਾਰ ਹੁੰਦੇ ਆ ਕੁਛ ਕੁਛ ਹੁੰਦੇ ਆ ਜਿਹੜੇ ਹਜੇ ਵੀ ਪੁਰਾਣੀ ਸੋਚ ਰੱਖਦੇ ਆ ਬਟ ਕੁਛ ਕੁੱਛ ਕਈ ਵੀ ਹੈ ਕਈ ਤਾਂ ਤੁਸੀਂ ਚਲੋ ਪਿੰਡਾਂ ਦੀ ਗੱਲ ਕਰਦੇ ਕਈ ਜਿਹੜੇ ਰੋਕ ਟੋਕ ਕਰਦੇ ਉਹ ਸ਼ਹਿਰਾਂ ਚ ਰਹਿ ਕੇ ਵੀ ਕਰਦੇ ਆ ਇਹ ਹੁਣ ਬੰਦਿਆਂ ਤੇ ਇਹ ਆ ਵੀ ਉਹ ਕਿਹੋ ਜਿਹੀ ਸੋਚਦੇ ਆ
ਹਾਂਜੀ
ਹਮ
ਹੋਰ ਦੱਸੋ
ਹੋਰ
ਹੋਰ ਵਧੀਆ ਜੀ
ਹੋਰ ਦਸੋ ਤੁਸੀਂ
ਕੀ ਪੁੱਛਾ ਹੁਣ ਮੈਂ ਤੁਸੀਂ ਪੁੱਛ ਲੋ ਮੇਤੋਂ ਕੁਛ ਵੀ
ਤੁਸੀਂ ਦੱਸੋ ਸਾਨੂੰ ਪਿੰਡਾਂ ਚ ਰਹਿਣਾ ਕਿਉਂ ਵਧੀਆ ਲੱਗਦਾ ਹੈ
ਹਾਂਜੀ ਪਿੰਡਾਂ ਦੇ ਮੈਨੂੰ ਖੇਤ ਬਹੁਤ ਪਸੰਦ ਆ ਉੱਥੇ ਦੀ ਹਰਿਆਲੀ ਉੱਥੇ ਜਿੰਨੀ ਫਰੈਸ਼ਨੈਸ ਹੈ ਨਾ ਸ਼ਹਿਰਾਂ ਚ ਇੰਨੀ ਹੈ ਨੀ ਬਹੁਤ ਵਧੀਆ ਮਤਲਬ ਤਾਜ਼ੀ ਹਵਾ ਹਨਾ ਪਤੋ ਉੱਥੇ ਦੀ ਸ਼ਾਂਤੀ ਉੱਥੇ ਮਤਲਬ ਕੀ ਪਤਾ ਨੀ ਕਿ ਉਹ ਮੈਨ ਜਾਂਦੀ ਆ ਨਾ ਮੈਨੂੰ ਇਹ ਬਸ ਮੈਂ ਇੱਥੇ ਹੀ ਰਵਾਂ ਹੁਣ ਉੱਥੇ ਮੋਟਰਾਂ ਜਿੱਦਾਂ ਬੈਠ ਹੁੰਦੇ ਆ ਖੇਤਾਂ ਚ ਮੰਜੇ ਲਾ ਕੇ ਹਨਾ ਉਹ ਵਾਲੇ ਵੀਊ ਮੈਨੂੰ ਵੀ ਏਦਾਂ ਦਿਲ ਕਰਦਾ ਮੈਂ ਵੀ ਬੈਠਾ ਪਰ ਕਦੇ ਬੈਠੇ ਬੈਠੀ ਨੀ ਆ
ਅੱਛਾ
ਹਾਂਜੀ ਬਸ ਉਦਾਂ ਚਾ ਜਿਹਾ ਹੀ ਆ ਵੀ ਬਸ ਏਦਾਂ- ਏਦਾਂ ਸ਼ੌਕ ਪੂਰੇ- ਕਰ ਲਾਵਾਂ।
ਅੱਛਾ- ਇੱਕ ਸ਼ਹਿਰਾਂ 'ਚ ਤਾਂ ਨਾ ਸਾਰੇ ਆਪੋ ਆਪਦੇ ਕੰਮ ਕਾਰ ਕਰਕੇ ਬਿਜੀ ਹੁੰਦੇ ਆ ਨਾ। ਕੋਈ ਘੱਟ- ਬੁਲਾ ਕੇ ਰਾਜੀ ਹੁੰਦਾ ਗਾ। ਪਿੰਡਾਂ 'ਚ ਵੁ ਕਿਸੇ ਦੇ ਘਰੇ ਮਰਜ਼ੀ ਚੱਲ ਜਾਓ ਆਏਂ ਵਧੀਆ ਬਲਾਉਂਦੇ ਦੇ ਨੇਗੇ।
ਹਾਂਜੀ ਇਹ ਤਾਂ ਹੈ। ਇਹ ਕੀ-
ਹਾਂਜੀ -ਹਾਂਜੀ ਜਿਵੇਂ ਹੁਣ ਸ਼ਾਮ ਨੂੰ- ਪਿੰਡਾਂ ਅਲੇ ਹਨਾ ਸਾਰੇ ਈ ਇੱਕ ਥਾਂ ਪੈਂਦੇ ਨੇ। ਕੁੱਲਰ ਲਾ ਕੇ ਮੰਜਿਆਂ ਦੇ ਬਾਹਰ ਵਿਹੜੇ' ਚ। ਤੇ ਸ਼ਹਿਰਾਂ 'ਚ ਤਾਂ ਸਾਰੇ- ਉਹ ਆਪ ਦੇ ਰੂਮਾਂ 'ਚ ਵੜਜਾਂਦੇ ਨੇ ਏਸੀ ਲਾ ਲੈਂਦੇ ਨੇ। ਲੇਕਿਨ ਪਿੰਡਾਂ 'ਚ ਤਾਂ- ਘਰ ਦੀ ਏ ਸੀ ਹੀ ਹੁੰਦਾ। ਸਾਰੇ- ਕੁੱਲਰ, ਪੱਖਿਆਂ ਨੀਚੇ ਹੁੰਦੇ ਨੇ। ਕਿਉਂਕਿ ਉਨਾਂ ਨੂੰ ਤਾਂ ਬਾਹਰ ਦੇ ਘਰ ਖੁੱਲ੍ਹੇ ਹੁੰਦੇ ਨੇਗੇ। ਕੋਈ ਹਵਾ ਲੱਗਦੀ ਰਹਿੰਦੀ ਐ।
ਹਾਂਜੀ -ਇਹ ਤਾਂ ਹੈ ਪਿੰਡਾਂ 'ਚ ਓਦਾਂ ਮੈਂ ਦੇਖਿਆ ਲੋਕਾਂ ਦਾ ਸੁਭਾਅ ਬਹੁਤ ਮਿਲਣਸਾਰ ਆ। ਇਹਨਾਂ ਸ਼ਹਿਰਾਂ ਚ- ਚ ਨਹੀਂ ਮਿਲਦੇ ਲੋਕ ਇਨਾ। ਕਦੇ ਕੋਈ ਓਪਰਾ ਵੀ ਜਾਵੇ ਨਾ- ਤਾਂ ਉਹ ਹੱਸ ਕੇ ਬੁਲਾਂਦੇ। ਸਾਰਿਆਂ ਨੂੰ ਸਵਾਗਤ ਕਰਦੇ ਆਪਣਾ ਮਤਲਬ- ਮੈਂ ਬਹੁਤ ਵਾਰ ਦੇਖੀ ਇਹ ਚੀਜ਼ ਪਰ- ਇੱਥੇ ਸ਼ਹਿਰਾਂ 'ਚ ਤਾਂ ਗਵਾਂਢੀ ਗਵਾਂਢੀ ਨੂੰ ਨੀ ਚੱਜਣਾ ਬਲਾ ਕੇ ਰਾਜੀ।
ਹਾਂਜੀ
ਹਾਂਜੀ
ਹੋਰ ਦੱਸੋ ਜੀ
ਹੋਰ- ਤਿਆਰੀ ਐ ਰਾਤ ਦੇ ਖਾਣੇ ਪੀਣੇ ਦੀ।
ਹਾਂਜੀ ਬਸ ਮੰਮਾ ਸਬਜ਼ੀ ਬਣਾ ਲੈਣਗੇ। ਵੈਸੇ ਅਸੀ ਜੇ ਚੁੱਲੇ ਤੇ ਬਣਾਉਣੇ ਹੁੰਨੇ ਆ ਰੋਟੀ ਵੀ।
ਅੱਛਾ ਈ।
ਹਾਂ ਗੈਸ ਤੇ ਤਾਂ ਅਸੀਂ ਇਕੱਲੀ ਚਾ ਈ ਧਰਦੇ ਹੁੰਦੇ ਆਂ ਦੋ ਟੈਮ ਸਵੇਰੇ ਤੇ ਦੁਪਹਿਰ ਟੈਮ।
ਚਲੋ ਵਧੀਆ ਏ ਵੀ।
ਹਾਂਜੀ
ਕੀ ਬਣਾਉਣਾ ਫੇਰ।
ਅਸੀਂ ਫਲੀਆਂ ਬਣਾਵਾਂਗੇ।
ਹਾਂ -ਫਲੀਆਂ ਬਣਾਉਣੀਆਂ ਤੁਸੀਂ। ਅੱਛਾ ਤੁਸੀ ਰਾਤ ਨੂੰ ਸੁੱਕੀ ਸਬਜ਼ੀ ਖਾ ਲੈਂਨੇ ਆਂ।
ਹਾਂਜੀ
ਅੱਛਾ ਜਿੱਦਾਂ ਹੁੰਦਾ ਨਾ ਕਈ- ਦੁਪਇਰੇ ਸੁੱਕੀ ਸਬਜੀ ਖਾਣਾ ਪਸੰਦ ਸਾਡੇ ਏਦਾਂ ਈ ਆ। ਰਾਤੀ ਨੀ ਖਾਣਾ ਪਸੰਦ ਕਰਦੇ ਰਾਤੀ ਐਏ ਹੁੰਦਾ ਵੀ ਜੇ ਮੰਨ ਲੋਓ ਫਲੀਆਂ ਬਣਾਈਆਂ ਨਾ ਨਾਲ ਰਾਇਤਾ ਪਾ ਲਿਆ ਕੁਛ ਏਦਾਂ ਦਾ ਕਰ ਲੈਣਾ
ਹਮ
ਤੁਸੀਂ ਰੋਟੀ ਚੁੱਲ੍ਹੇ ਤੇ ਬਣਾ ਲੈਂਦੇ ਹੋ ਇਕੱਲੇ
ਨਹੀਂ ਸਾਡੇ ਬਣਾਉਂਦੇ ਹੀ ਨਹੀਂੀ ਸਾਡੇ ਤਾਂ ਗੈਸ ਪਾਈਪ ਲੱਗੀਆਂ ਹੋਈਆਂ ਆ ਉਹਦੇ ਤੇ ਹੀ ਆ ਬਸ ਚੁੱਲੇ ਦਾ ਬਹੁਤ ਘੱਟ ਜਦੋਂ ਨਾ ਕਿਤੇ ਲੰਗਰ ਲਾਉਣਾ ਹੁੰਦਾ ਉਦੋਯੂਰ ਉਦੋਗਰ ਤ ਨਹੀਂ ਚੁੱਲ ਓਦਾਂ ਘਰ ਦੀ ਰੋਟੀ ਲਈ ਤ ਗੈਸ ਹੀ ਵਰਤ ਹੁੰਦਾ
ਅੱਸੀਂ ਗੈਸ ਦੀ ਰੋਟੀ ਖਾ ਲੈਣਦੇ ਆ ਸਾਰੇ ਘਰੇ
ਹਾਂਜੀ ਆਰਾਮ ਨਾਲ ਸ਼ੁਰੂ ਤੋਂ ਬ ਜੰਮਦੇ ਹੀ ਅਸੀਂ ਇਹ ਇਹੀ ਖਾਂਦੇੇ ਹਾਂ ਕਿੱਦਾਂ ਇਹਨਾਂ ਚ ਫ਼ਰਕ ਹੁੰਦਾ ਕੋਈ
ਹਾਂ ਅਸੀਂ ਸਾਡੇ ਖਾਂਦੇ ਨੀ ਕੋਈ ਨੀ ਖਾਂਦਾ ਹੈਗਾ ਕਿਉਂਕਿ ਜਿਹੜੀ ਗੈਸ ਤੇ ਰੋਟੀ ਬਣਾਉਣੀ ਆ ਨਾ ਉਹ ਚ ਗੈਸ ਮਤਲਬ ਕੇ ਪੈ ਜਾਂਦਾਗਾ ਫਿਰ ਗੈਸ ਕੀ ਪਤਾ ਕਾਹਦਾ ਬਣਦਾ ਹਨਾ ਉਹ ਬਿਮਾਰੀਆਂ ਲਾਉਂਦਾ ਹੈਗਾ ਅਸੀਂ ਤਾਂ ਹਮੇਸ਼ਾ ਚੁੱਲ੍ਹੇ ਤੇ ਰੋਟੀ ਖਾਣੇ ਹਾਂ ਲੱ ਕੜਾ ਲਾ ਕੇ
ਨਹੀਂ ਏਦਾਂ ਤਾਂ ਨਹੀਂ ਹੁੰਦਾ ਹੁਣ ਜਿਹੜੇ ਖਾਂਦੇ ਆ ਮਤਲਬ ਇੱਕ ਵਹਿਮ ਹੋ ਜਾਂਦਾ ਆ ਓਦਾਂ ਮੈਨੂੰ ਸੁਣਿਆ ਸੁਣਨ ਚ ਆਇਆ ਵੀ ਕਈਆਂ ਨੂੰ ਆਦਤ ਹੁੰਦੀ ਚੁੱਲ੍ਹੇ ਦੀ ਰੋਟੀ ਚੁੱਲ੍ਹੇ ਦੀ ਰੋਟੀ ਦੀ ਤੇ ਕਈ ਟੇਸਟ ਵੀ ਥੋੜ੍ਹਾ ਪੈ ਜਾਂਦਾ ਟੇਸਟ ਵਿੱਚ ਵੀ
ਹਾਂਜੀ
ਹਾਂ ਏਦਾਂ ਵੀ ਹੁੰਦਾ ਆ ਬਟ ਏਦਾਂ ਨੀ ਵੀ ਚੁੱਲੇ ਤੇ ਆਪਾਂ ਗੈਸ ਤੇ ਬਣਾਵਾਂਗੇ ਤਾਂ ਇਹਦਾ ਕੋਈ ਨੁਕਸਾਨ ਹੋਊਗਾ ਇਹ ਬਸ ਵਹਿਮ ਹੋ ਜਾਂਦਾ ਜਿਹੜੇ ਹੁਣ ਸ਼ੁਰੂ ਤੋਂ ਜੋ ਵਰਤਦੇ ਨਾ ਫਿਰ ਉਹੀ ਬਸ ਆਦਤ ਪੈ ਜਾਂਦੀ ਆ
ਹਾਂਜੀ ਤੇ
ਹੂੰ
ਹੋਰ ਦੱਸੋ
ਇੰਨਾ ਆ ਜਿੱਦਾਂ ਹੁਣ ਇਥੇ ਚੁੱਲ੍ਹਾ ਵਰਤਣ ਨੂੰ ਵਰਤ ਵੀ ਲਈਏ ਇੱਥੇ ਉਹੋ ਜਿਹਾ ਮਾਹੌਲ ਹੀ ਹੈਨੀ
ਹਾਂਜੀ ਫਿਰ ਤੁਹਾਡੇ ਤਾਂ ਹਾਂ ਸ਼ਹਿਰਾਂ ਚ ਲੱਕੜਾਂ ਦਾ ਔਖਾ ਹੋ ਜਾਂਦਾ ਨਾ ਲੱ ਚੱਕਣਾ ਕਿਤੇ ਲਿਆਵਾਂਗੇ ਫੇਰ ਅਸੀਂ ਤਾਂ ਖੇਤਾਂ ਚ ਲੈਣਾ ਹਾਂ
ਹੂੰ ਇਹ ਆ ਵੀ ਓਦਾਂ ਦਾ ਮਾਹੌਲ ਹੁੰਦਾ ਫੇ ਮੱਲੋ-ਮੱਲੀ ਬੰਦੇ ਦਾ ਦਿਲ ਕਰਦਾ ਵੀ ਚੁੱਲ੍ਹੇ ਚ ਬਣਾ ਲਈਏ ਰੋਟੀ ਹਨਾ। ਇੱਥੇ ਬੰਦਾ ਫੇਰ ਘੋਲ ਕਰ ਜਾ ਮੈਂ ਹੁਣ ਆ ਵੀ ਕਰਾਂ ਉਹ ਵੀ ਕਰਾਂਗੇ।
ਹਾਂਜੀ।
ਹਾਂਜੀ।
ਗਰਮੀਆਂ ਚ ਔਖਾ ਹੁੰਦਾ ਹਨਾ ਫਿਰ ਗਰਮੀਆਂ ਚ
ਨਹੀਂ ਮਤਲਬ ਕੇ ਰਸੋਈ ਚ ਰਸੋਈ ਚ ਬਣਾਉਣਾ ਔਖਾ ਲੱਗਦਾ ਕਿਉਂਕਿ ਰਸੋਈ ਚ ਖੜ ਕੇ ਬਣਾਉਣੀ ਪੈਂਦੀ ਹੈ ਤੇ ਉੱਧਰੋਂ ਗਰਮੀ ਹੁੰਦੀ ਹੈ ਅੰਦਰ।
ਅੱਛਾ
ਹਾਂ ਬਾਹਰ ਚੁੱਲੇ ਕੋਲ ਬੈ ਹੋਣੇ ਅਸੀਂ ਤਾਂ ਨਾਲੇ ਇੱਥੇ ਵਧੀਆ ਹਵਾ ਲਾ